ਸਤਿ ਸ਼੍ਰੀ ਅਕਾਲ ਜੀ
ਹਾਂਜੀ ਹੋਰ ਦੱਸੋ ਉਹ ਕਰਦੇ ਪਏ ਹੋਏ
ਕੁਛ ਨੀ ਬੈਠੇ ਸੀਗੇ ਚਾਹ ਪੀ ਕੇ ਹੁਣੇ ਤੁਸੀਂ ਦੱਸੋ ਕੀ ਕਰ ਰਹੇ ਹੋ
ਬਸ ਸ਼ਾਮ ਦੀ ਸਬਜ਼ੀ ਰੋਟੀ ਬਣਾਉਣ ਦਾ ਵਿਚਾਰ ਸੋਚ ਰਹੇ ਆ
ਅੱਛਾ ਅੱਛਾ ਇਹ ਤਾਂ ਇਹੀ ਬੜਾ ਸਿਆਪਾ ਹੈਗਾ ਪਹਿਲੇ ਇੱਕ ਡੈਮ ਦੀ ਸਬਜ਼ੀ ਬਣਾਓ ਫ ਦੂਜੇ ਡੈਮ ਦਾ ਸਿਆਪਾ ਪ ਪੈਦਾ
ਇਹ ਤਾਂ ਹੈ
ਪਜ
ਹੋਰ ਦੱਸੋ ਤੁਸੀਂ ਵੈਸੇ ਸਾਰਾ ਦਿਨ ਸਮੇਂ ਨੂੰ ਕਿਵੇਂ ਕਿਹੜੇ ਕਿਹੜੇ ਸਮਾਜ ਕੀ ਕਰਦੇ ਹੋ
ਅਸੀਂ ਦੇਖੋ ਅਸੀਂ ਨਾ ਗਰਮੀਆਂ ਚ ਵੀ ਹੁਣ ਬਣਾਇਆ ਸ਼ਡਿਊਲ ਦੇਕ ਇਸ ਟਾਈਮ ਕਿਹੜਾ ਬੰਦਾ ਕੀ ਕਰੇਗਾ ਕੰਮ ਕਿਉਂਕਿ ਨਾ ਪਹਿਲਾਂ ਹੈ ਬੱਚੇ ਸਾਰਾ ਟਾਈਮ ਸਿੱਖਦੇ ਰਹਿੰਦੇ ਸੀ ਛੁੱਟੀਆਂ ਚ ਤੇ ਫਿਰ ਮੇਰਾ ਵੀ ਕੰਮ ਲੇਟ ਹੁੰਦਾ ਸੀਗਾ ਸਫਾਈ ਵਗੈਰਾ ਫੇਰ ਉਹੀ ਸਭ ਕੁਛ ਲੇਟ ਹੂਦੈ ਵੈ ਜੇ ਸੋਣਾ ਲੇਟ ਉਠਣਾ ਲੇਟ। ਪਰ ਫਿਰ ਹੁਣ ਅਸੀਂ ਕਿਹਾ ਵੀ ਨਹੀਂ ਇਸ ਵਾਰੀ ਐਵੇਂ ਨੀ ਕਰਨਾ। ਹੁਣ ਅਸੀਂ ਸਵੇਰੇ ਸਾਰੇ ਛੇਤੀ ਉੱਠਦੇ ਹਾਂ ਤੇ ਉਠ ਕੇ ਸਾਰੇ ਨਹਾ ਕੇ ਗੁਰਦੁਆਰੇ ਜਾਂਦੇ ਆ ਫੇਰ ਉ ਉਹ ਆ ਕੇ ਪਾਰਕ ਚੱਲ ਜਾਂਦੇ ਥੋੜੀ ਦੇਰ ਸੈਰ ਕਰ ਲੈਂਦੇ ਐਸੀਂ ਬੱਚੇ ਖੇਲ ਲੈਂਦੇ ਨੇ। ਫੇਰ ਘਰ ਆਣੀਆ ਨਾਸ਼ਤਾ ਬਣਾਨੀ ਆਂ ਤੇ ਫੇਰ ਨਾਸ਼ਤਾ-ਪਾਣੀ ਕਰਵਾ ਕੇ ਰੋਟੀ ਪਾਣੀ ਫੇਰ ਇਹ ਤਾਂ ਚੱਲ ਜਾਂਦੇ ਨੇ ਕੰਮ ਤੇ, ਤੇ ਬੱਚਿਆਂ ਨੂੰ ਮੈਂ ਬਿਠਾ ਦਿੰਣੀ ਹਾਂ ਪੜ੍ਹਨ। ਵੀ ਸਵੇਰੇ ਸਵੇਰੇ ਤੁਸੀਂ ਪੜ ਲਓ ਫੇਰ ਦੀਨੇ ਤੁਸੀਂ ਖੇਲ ਲੈਣਾ। ਫੇਰ ਉਹਨੇ ਚ ਫੇਰ ਸਫ਼ਾਈ ਵਗੈਰਾ ਕਰਕੇ ਕੱਪੜੇ ਵਗੈਰਾ ਧੋ ਕੇ ਦੁਪਹਿਰ ਦਾ ਟਾਈਮ ਹੋ ਜਾਂਦਾ ਰੋਟੀ ਦਾ ਦੁਪਹਿਰ ਦੀ ਰੋਟੀ ਵਗੈਰਾ ਬਣਾ ਲੈਂਦੇ ਆਂ।
ੀ ਹ ਹੈ
ਫੇਰ ਜਿਵੇਂ ਹੂੰ-ਹੂੰ ਇੱਕ ਮਿੰਟ ਹੈਲੋ ਹਾਂਜੀ-ਹਾਂਜੀ।
ਪੈਰ ਛੋਟੇ ਦੋਪੁਰ ਦੀ ਰੋਟੀ ਤੋਂ ਬਾਅਦ ਕੀ?
ਬਾਸ ਦੁਪਹਿਰ ਦੀ ਰੋਟੀ ਤੋਂ ਬਾਅਦ ਫਿਰ ਰੋਟੀ ਸਬਜ਼ੀ ਬਣਾ ਕੇ ਨੈਪ ਲੈ ਲੈਂਦੇ ਥੋੜੀ ਦੇਰ। ਜੀ
ਦਾ ਬਸ ਸਵੇਰੇ ਉਠੀ ਦਾ ਛੇ ਵਜੇ
ਅੱਛਾ
ਤੇ ਪ ਉਹਓ
ਹੁੰ
ਇਸ ਤੋਂ ਬਾਅਦ ਸਭ ਤੋਂ ਪਹਿਲਾਂ ਸਬਜ਼ੀ ਬਣਾਈ ਆ ਕਿ ਸਾਰਾ ਦੀ ਸੱਤ ਵੱਜਦੇ ਨੂੰ ਕੰਮ ਤੇ ਜਾਣਾ ਹੁੰਦਾ ਹੈ।
ਹੈਲੋ।
ਪਹਿਲਾਂ ਸੱਤ ਵੱਜ ਤ ਨੂੰ ਸੱਤ ਵੱਜ ਉੱਠ ਕੇ ਸਬਜ਼ੀ ਬਣਾਈ ਦੀ ਆ ਹੁਣ ਦੇਖੋ ਫੇਰ ਰੋਟੀ ਪਾਣੀ ਦਾ ਫਰੇ ਅੱ ਵਜੇ ਨੂੰ ਕਮ ਘਰੇ ਚਾੜੂ-ਚੂੜੂ ਮਾਰ ਕੇ ਫੇਰ ਕੱਪੜੇ ਧੋ ਲਈ ਦਿਆ। ਮ ਦੇਖੋ ਘਰ ਦਾ ਕੰਮ ਮਸਾਂ ਸਵੇਰੇ ਦਸ ਵਜੇ ਤੱਕ ਨਿਬੜਦੈ। ਫੇਰ ਨਾ ਤੋ ਕੇ ਵਿਲੇ ਹੋਕੇ ਕੁਲਰ ਮੁੁਹਰੇ ਬੈਠ ਜਾਹੀਦਾ ਫ੍ਰਰੀ ਹੋ ਕੇ। ਕਿੳਕੀ ਦੇਖੋ ਗਰਮੀ ਬਹੁਤ ਜਾਦਾ। ਬਾਹਰ ਨਿਕਲ ਨਿਕਲ ਨੂੰ ਦਿਲ ਨਹੀਂ ਕਰਦਾ। ਫੇਰ ਦੁਪਹਿਰ ਵਿੱਚ ਘੰਟਾ ਘੜੀ ਸੌ ਜਾਈਦਾ। ਬਾਰਾਂ ਤੋਂ ਲੈ ਕੇ ਤਿੰਨ ਵਜੇ ਦੇ ਵਿੱਚ ਵਿੱਚ ਕਿਉਂਕਿ ਦੇਖੋ ਕਿੰਨੀ ਗਰਕ ਹੋ ਜਾਂੱਦੀ ਆ ਹਨਾ ਬਾਹਰ।
ਹ
ਹੈਲੋ
ਹੈਲੋ ਮੈਂ ਕਿਹਾ ਦੇਖੋ ਦੁਪਹਿਰੇ ਫਿਰ ਦੁਪਹਿਰ ਦੀ ਰੋਟੀ ਸਬਜ਼ੀ ਹੋ ਜਾਈਦੀ ਆ।
ਜੀ
ਦੁਪਹਿਰ ਦਾ ਨਬੇੜੀ ਦਾ ਫੇਰ ਸ਼ਾਮ ਦਾ ਹੋ ਜਾਈਦਾ, ਬਸ ਸਾਰਾ ਫਿਰ ਐਵੇਂ ਸਮਾਂ ਲੰਘ ਜਾਈਦਾ।
ਬਸ ਸਭ ਦਾ ਹੀ ਗਰਮੀਆਂ 'ਚ ਤੇ।
ਕਿਤੇ ਘੁੰਮਣ ਨੀ ਕਇਆ ਕਰਦੀਆਂ।
ਨ ਬਸ ਮੈਂ ਹਲੇ ਥੋੜੇ ਦਿਨ ਗਈ ਸੀ ਆਪਣੀ ਸਹੇਲੀ ਦੇ ਕੋਲ ਗਈ ਸੀ ਘਰ ਕੋਈ ਸੀ ਨੀ- ਤੇ ਮੈਂ ਉੱਧਰ ਗਈ ਸੀ ਥੋੜੇ ਦਿਨ ਹਫ਼ਤਾ ਰਹਿਣ, ਤੇ ਗੋਲ ਮੈਂ ਕੱਲ ਈ ਆਈ ਸੀ। ਤੇ ਅੱਜ ਫੇਰ ਮੈਂ, ਥੋੜਾ ਪੈਕਿੰਗ ਵਗੈਰਾ ਕੀਤੀ। ਜਿਹੜੀ ਤੇ ਹੁਣ ਬਸ ਸਫਾਈ-ਸਫੂਈ ਕਰ ਰਹੀ ਸੀ ਮੈਂ ਘਰ ਦੀ ਚੰਗੀ ਤਰ੍ਹਾਂ।
ਠੀਕ ਐ ਜੀ।
ਹਾਂਜੀ। ਉਹ ਹਫ਼ਤਾ ਘਰ ਬੰਦ ਸੀਗਾ ਨਾ ਤੇ ਸਾਰਾ ਦਿਨ ਬੋਇਆ ਪਿਆ ਚੰਗੀ ਤਰ੍ਹਾਂ ਧੋ ਰਹੀ ਸੀ।
ਹੂੰ
ਹੋਰ, ਹੋਰ ਦੱਸੋ ਤੁਸੀਂ ਦਿਣ ਵਿੱਚ- ਮਤਲਬ ਕਿੰਨੇ ਕਿਵੇਂ ਪਾਣੀ ਕਿੰਨਾ ਕੁ ਪੀ ਲੈਂਨੇ ਓ?
ਬਸ ਪਾਣੀ ਦਾ ਤਾਂ ਪੁੱਛਣਾ ਪਾਣੀ ਪੀਂਦੇ ਰਹਿੰਦੇ ਆ ਰੋਟੀ ਦਾ ਘੱਟ ਹੀ ਖਾਂਨੇ ਆ। ਜੀ ਉਹੀ ਬਸ ਗਰਮੀ ਕਰਕੇ ਰੋਟੀ ਤਾਂ ਖਾਣ ਦਾ ਮਨ ਹੀ ਨੀ ਕਰਦਾ।
ਹਾਂਜੀ ਗਰਮੀ ਇੰਨੀ ਆ ਖਾਣ ਦਾ ਕੋ ਜੀ ਨੀ ਕਰਦਾ।
ਹੂੰ ਅਸੀਂ ਉਹੀ ਹੁਣ ਚਾਵਲ ਵੀ ਦੁਪਹਿਰੇ ਵੀ ਮਤਲਬ ਚਾਵਲ ਹੀ ਬਣਾਏ ਸੀ ਗਰਮੀ ਹੈਗੀ ਏ। ਆਸਾਨੀ ਨਾਲ ਬਣ ਜਾਂਦੇ ਨੇ, ਤੇ ਖਾਧੇ ਵੀ ਜਾਂਦੇ ਨੇ।
ਹਾਂਜੀ-ਹਾਂਜੀ ਇੱਕੋ ਖਾਲ ਕੇ ਆ-
ਹਾਂਜੀ, ਉਹੀ ਸਾਰੇ ਖਾ ਲੈਂਦੇ ਨੇ ਨੀ ਤਾਂ ਫਿਰ- ਕਈ ਇਹ ਵਿੱਚ ਕਹਿੰਦੇ ਨੇ ਵੀ ਐ ਨੀ ਖਾਣਾ ਉਹ ਨੀ ਖਾਣਾ। ਹਾਂਜੀ।
ਹੁਣ ਦੱਸੋ।
ਬਸ ਤੁਸੀਂ ਸੁਣਾਓ, ਕੀ ਰਹੇ ਅੱਜਕੱਲ?
ਬਸ ਵਧੀਆ ਯੋਗਾ ਵਗੈਰਾ ਕਰਦੇ ਓ?
ਬਸ ਟੈਮ ਹੀ ਨੀ ਲੱਗਦਾ ਯੋਗਾ ਯੋਗਾ ਦਾ ਤੇ ਵੈਸੇ ਸੈਰ ਕਰਨ ਜਾਨੀ ਆ। ਰਾਤੀ ਵੇਲੇ।
ਸ਼ਹਿਰ ਤਾਂ ਦੇਖੋ ਵਧੀਆ ਹੁੰਦੀ ਆ ਵੀ ਹਨਾ- ਸੈਰ ਕਰਨੀ ਜ਼ਰੂਰੀ ਵੀ ਆ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਤਾਂ ਸੈਰ ਜ਼ਰੂਰ ਕਰਨੀ ਚਾਹੀਦੀ ਆ।
ਹਾਂਜੀ-ਹਾਂਜੀ ਅਸੀਂ ਰਾਤੀ ਜਾਂਨੇ ਆ ਵੈਸੇ। ਪਰ ਸਵੇਰੇ ਵੀ ਚੱਲ ਜਾਨੇ ਆ ਕਦੀ ਕਦਾਰ ਜ ਸਵੇਰੇ ਟਾਈਮ ਸਿਰ ਉੱਠ ਕੇ ਹੋ ਗਿਆ। ਨਹੀਂ ਤਾਂ ਫੇਰ ਕਾਮ ਵਗੈਰਾ ਹੁੰਦੇ ਨੇ ਪਾਪਾ ਨੇ ਜਾਣਾ ਹੁੰਦਾ, ਤੇ ਫਿਰ ਤਾਂ, ਥੋੜਾ ਜਲਦੀ ਉੱਠਣਾ ਪੈਂਦਾ ਥੋੜਾ ਕੰਮ
ਹਾਂਜੀ-ਹਾਂਜੀ ਇਹ ਤਾਂ ਹੈ।
ਹੂੰ
ਹੋਰ ਦੱਸੋ ਤੁਹਾਡੇ ਅੱਲ ਅੱਜ ਗਰਮੀ ਕਿੰਨੀ ਕੁ ਜ਼ਿਆਦਾ?
ਬਸ ਜੀ ਗਰਮੀ ਦਾ ਤਾਂ ਪੁੱਛੋ ਨਾ ਗਰਮੀ ਨੇ ਅੱਤ ਚੱਕੀ ਪਈ ਏ।
ਏ ਤਾ ਹੈ।
ਕੋਈ ਬਸ ਬੈਠਿਆ ਨੀ ਜਾਂਦਾ ਗਰਮੀ ਤੇ, ਸਵੇ ਦਿਨ ਵੇਲੇ ਤਾਂ ਮੇਰੇ ਤੋਂ ਕੰਮ ਹੋ ਵੀ ਨੀ ਰਿਹਾ। ਚਾ ਇੰਨੀ ਗਰਮੀ ਸੀ। ਮੈਂ ਹੁਣ ਫੇਰ ਸਾਰਾ ਘਰ ਸੁ ਫੁਟਾ ਝਾੜੂ-ਪੋਚਾ ਮਾਰਿਆ। ਤੇ, ਹੁਣ ਮੈਂ ਬਸ ਚੱਲੀ ਸੀਗੀ, ਮੈਂ ਕਿਹਾ ਚੱਲ ਵੇੜਾ ਧੋ ਦੇਣੀ ਆ ਚੰਗੀ ਤਰ੍ਹਾਂ ਮਿੱਟੀ-ਮਿੱਟੀ ਹੋਈ ਪਈ ਸੀਗੀ।
ਦੀ ਤਾਂ ਹੈ, ਮੈਂ ਉਹ ਘਰ ਦੀ ਸਾਫ਼-ਸਫ਼ਾਈ ਵੀ ਨ ਹੁੰਦੀ ਨਾ, ਵੀ ਜੇਕਰ ਆਪਣਾ ਘਰ ਦਾ ਸਾਫ਼-ਸੁਥਰਾ ਹੋਊਗਾ ਫੇਰ ਈ ਆਪਾਂ ਕੁ ਕਰਨ ਨੂੰ ਦਿਲ ਕਰਦਾ ਆਪਣਾ।
ਬਿਲਕੁਲ, ਗ ਗੰਦੇ ਘਰ'ਚ ਤਾਂ ਫਿਰ ਬੈਠਣ ਦਾ ਵੀ ਜੀ ਨੀ ਕਰਦਾ।
ਹਾਂਜੀ-ਹਾਂਜੀ, ਇਹ ਤਾ ਹੈ।
ਹੂੰ
ਕਿਉਂਕਿ ਜੇਕਰ ਆਪਾਂ ਆਪਣੇ ਘਰ ਵਿੱਚ ਸਾਫ਼-ਸਫ਼ਾਈ ਕਰਾਂਗੇ, ਫਿਰ ਈ ਆਪਾਂ ਬਾਹਰ ਕਿਸੇ ਨੂੰ ਕਹਿ ਰਖਦੇ ਆ ਨਾ ਵੀ ਤੁਸੀ ਸਾਫ਼-ਸਫ਼ਾਈ ਕਰੋ।
ਹੂੰ-ਹੂੰ ਤਾਂ ਹੈ ਜੀ। ਹੋਰ ਦੱਸੋ ਤੁਸੀ, ਕਦੋਂ ਲਾਣਾ ਚੱਕਰ ਇੱਧਰ ਆਜੋ ਸਾਡੇ ਘਰ?
ਆਵਾਂਗੇ ਜਰੂਰ। ਦੇਖੋ ਵੈਸੇ ਤਾਂ ਦੇਖੋ, ਗਰਮੀ ਇੰਨੀ ਜ਼ਿਆਦਾ ਹੋ ਰਹੀ ਹੈ ਨਾ ਫਿਰ ਕਿਤੇ ਨਿਕਲਣ ਨੂੰ ਗੱਲ ਨੀ ਕਰਦਾ, ਹੁਣ ਬੱਚਿਆਂ ਦੇ ਵੀ ਦੇਖੋ ਸਕੂਲ ਲੱਗਣ ਵਾਲੇ ਐਂਵੇ ਬਸ, ਉਹਨਾਂ ਦਾ ਵੀ ਦੋ ਦਿਨ ਰਹਿ ਗਿਆ ਸਕੂਲ ਪਹਿਲਾਂ ਬੱਚੇ ਹੋਮਵਰਕ ਕੰਪਲੀਟ ਨਹੀਂ ਕਰਦੇ, ਬਾਅਦ ਵਿੱਚ ਡਰਾਮੇ ਕਰਦੇ ਨੇ। ਸਾਨੂੰ ਆ ਹੋਗਿਆ ਸੀ, ਸਾਨੂੰ ਆਹ ਹੋਗਿਆ ਸੀ।
ਹਾਂਜੀ, ਨਹੀਂ ਮੈਂ ਵੈਸੇ ਜਿਵੇਂ ਕਈ ਜਿਵੇਂ ਬਾਹਰਲੇ ਬੱਚਿਆਂ ਦੇ ਵੀ ਨਾ ਪ੍ਰੋਜੈਕਟ ਵਗੈਰਾ ਬਣਾਂਦੀਆ ਜਿਵੇਂ ਮੋਡਲ ਹੋਗੇ, ਚਾਰਟ ਹੋਗੇ, ਅਸਾਈਟਮੈਂਟ ਹੋਗੀਆਂ। ਤੇ, ਮੈਨੂੰ ਸੀਗਾ ਵੀ ਇਸ ਵਾਰੀ ਗਰਮੀ'ਚ ਛੁੱਟੀਆ'ਚ ਨਾ ਪਹਿਲੇ ਆਜੇਗਾ ਸਾਰਾ ਕੰਮ, ਤੇ ਮੈਂ ਅਰਾਮ ਨਾਲ ਕਰਾਂਗੀ, ਤੇ ਹੁਣ ਮੈਨੂੰ ਸਾਰਿਆਂ ਦੇ ਹੁਣ ਫੋਨ ਆਂਦੇ ਪਏ ਨੇ। ਵੀ ਐ ਮੋਡਲ ਬਣਾਣਾ, ਐ ਪ੍ਰੋਜੈਕਟ ਬਣਾਣੈ। ਹੁਣ ਵੀ ਬਸ ਐਹੀ ਕੰਮ ਚੱਲ ਰਿਹਾ ਮੇਰਾ, ਤੇਜ਼ੀ ਨਾਲ।
ਚਲੋ ਵਧੀਆ ਗੱਲ ਐ ਜੀ, ਹੋਵੇ ਵਧੀਆ ਮਨ ਲੱਗਿਆ ਰਹਿੰਦਾ ਵੀ ਨਾਲ ਈ ਨਾ ਬੰਦਾ, ਜਦੋਂ ਬੰਦਾ ਵਿਹਲਾ ਬੈਠਾ ਹੁੰਦਾ, ਉਹਦੇ ਦਿਮਾਗ ਤੇ ਕਿੰਨੀਆਂ ਗੱਲਾਂ ਚੜਦੀਆਂ-ਉੱਤਰਦੀਆਂ ਰਹਿੰਦਾ ਵੀ ਚਲੋ, ਜੀ ਆਹ ਕਰਲੀਏ, ਉਹ ਕਰਲੀਏ, ਆਪਾਂ ਨੂੰ ਟੈਂਸ਼ਨ ਪਈ ਰਹਿੰਦੀ, ਪਰ ਜਦੋਂ ਆਪਾਂ ਕੋਈ ਕੰਮ'ਚ ਲੱਗੇ ਹੁੰਨੇ ਆ
ਹੂੰ
ਆਪਣਾ ਕਿੰਨਾ ਵਧੀਆ ਦਿਲ ਲੱਗਦਾ, ਸਾਰਾ
ਓਈ, ਹਲੇ ਮੇਰੇ ਪੇਪਰ ਹੋ ਗਏ ਸੀਗੇ ਨਾ ਤੇ ਸਿਕ੍ਸ ਸਮੈ ਦੇ, ਤੇ ਹੁਣ ਰਿਜਲਟ ਆਣਾ ਹਲੇ, ਤੇ ਉਸ ਤੋਂ ਬਾਅਦ ਈ ਫਿਰ ਐਮ ਬੀ ਏ ਵਗੈਰਾ'ਚ ਐਡਮਿਸ਼ਨ ਹੋਏਗਾ, ਟਾਈਮ ਲੱਗੇਗਾ ਦੋ-ਤਿੰਨ ਮਹੀਨੇ ਫਿਰ ਸੀ। ਤੇ ਮੈਂ ਕਿਹਾ ਚਲ, ਇਹੀ ਕੰਮ ਸ਼ੁਰੂ ਕਰੀਏ‌ ਅਪਨਾ, ਕਿਉਂਕਿ ਦੇ ਇੱਕੋ ਬੱਚੇ ਦੇਖੋ ਅਸੀਂ ਕੁੱਦ ਜਿਵੇਂ ਪਹਿਲੇ ਛੋਟੇ ਹੁੰਦੇ ਨਾ, ਬਾਹਰੋਂ ਬਣਵਾਂਦੇ ਸੀ। ਤੇ ਮੈਂ ਹੁਣ ਐ ਚੀਜ਼ਾਂ ਹੈਗੀਆਂ ਈ ਨੇ, ਕਿ ਬੱਚੇ ਐ ਚੀਜ਼ਾਂ ਬਾਹਰੋਂ ਬਣਵਾ ਲੈਂਦੇ ਨੇ। ਤੇ, ਮੈਂ ਵੀ ਬਣਾ ਦਿੰਨੀ ਆ। ਤੇ ਟਿਊਸ਼ਨਾਂ ਵੀ ਪੜ੍ਹਾ ਲੈਂਦੀ ਹਾਂ, ਮੈਂ ਬੱਚਿਆਂ ਨੂੰ ਛੋਟੇ ਬੱਚੇ ਆਉਂਦੇ ਨੇ ਮੇਰੇ ਕੋਲ ਕਈਆਂ ਨੂੰ ਮੈਂ ਹੋਮ ਟਿਊਸ਼ਨ ਵੀ ਦਿੰਨੀ ਆ, ਤੇ ਉੱਧਰ ਜਾ ਕੇ ਪੜ੍ਹਾ ਕੇ ਵੀ ਆਉਂਦੀ ਹਾਂ
ਵਧੀਆ ਗੱਲ ਹੈ ਜ ਦੇਖੋ, ਤੁਹਾਡੇ ਕੋਲ ਇੱਕ ਪੈਸਾ ਕਮਾਉਣ ਦਾ ਸਾਧਨ, ਜਲਦ ਤੋਂ ਜਲਦੀ ਤੁਸੀਂ ਪੜ੍ਹੇ ਲਿਖੇ ਉਹ ਵੀ ਪੈਸੇ ਕਮਾਉਣ ਬਾਰੇ ਪਤਾ, ਵੀ -ਵੀ ਕਿਹੜੀ -ਕਿਹੜੀ ਚੀਜ਼ ਤੋਂ ਆਪਾਂ ਨੂੰ ਪੈਸਾ ਆ ਸਕਦਾ, ਆਪਣੇ ਕੋਲ ਨਹੀਂ ਅੱਜ -ਕੱਲ ਦੇ ਲੋਕਾਂ ਤਾਂ ਦੇਖੋ ਹਨ ਨਾ ਤੁਸੀਂ ਵੀ ਹੈਗਾ, ਉਹਨਾਂ ਕੋਲ ਤੇ ਉਹਨਾਂ ਨੂੰ ਪਤਾ ਹੀ ਨਈ ਹੈਗਾ ਪੈਸਾ ਕਿਥੋ ਕਮਾਉਣਾ
ਹਾਂਜੀ ਹੁਣ ਜਿਵੇਂ ਮੈਂ ਵੈਸੇ ਪਹਿਲੇ, ਹੁਣ ਤਾਂ ਜਿਵੇਂ ਜੋਬ ਵਗੈਰਾ ਚ ਟਾਈਮ ਲੱਗੇਗਾ
ਅੱਛਾ ਜੀ
ਸਹੀ ਕਿਆ
ਹ
ਹਾਂਜੀ -ਹਾਂਜੀ। ਤੁਸੀਂ ਵੀ ਕੁਛ ਐਵੇ ਤਾਂ ਅਗਰ ਬਣਵਾਉਣਾ ਹੋਏ ਨਾ, ਮੈਨੂੰ ਦੱਸਣਾ ਫੋਨ ਕਰਨਾ ਮੈਨੂੰ
ਓਕੇ ਜੀ ਵੈਸੇ ਬਹੁ ਕਿਆ ਕਰਦਾ ਤੁਹਾਡੇ ਕੋਲ ਤੁਹਾਡੀ ਸਕਿੱਲ ਤਾਂ ਹੈਗੀ ਹੈ, ਕਿਸੇ ਕੰਮ ਨੂੰ ਕਰਨ ਲਈ
ਹਾਂਜੀ -ਹਾਂਜੀ
ਕਿਉਂਕਿ ਦੇਖੋ ਸਕਿੱਲਜ਼ -ਸਕਿਲਜ ਦਾ ਹੋਣਾ ਬਹੁਤ ਜ਼ਰੂਰੀ ਆ
ਹਾਂਜੀ ਇਹ ਤਾਂ ਹੈ, ਹੀ ਬਸ ਕਿਉਂਕਿ ਦੇਖੋ ਪਤਾ ਕੀ ਹਲੇ ਜੋਬ ਵਗੈਰਾ ਚ ਵੀ ਟਾਈਮ ਹੈ, ਕਿਉਂਕਿ ਮਾਸਟਰਸ ਕਰਨ ਤੋਂ ਬਾਅਦ ਹੀ ਵਧੀਆ ਜੋਬ ਮਿਲਦੀ ਹੈਗੀ ਹੈ ਇੱਥੇ ਤੇ -ਤੇ ਹੁਣ ਜਿ ਮ ਟਇਮ ਨਹੀਂ ਆ ਉਹ ਟਇਮ ਬਸ ਆਪਣਾ ਪਾਰਟ ਟਾਈਮ ਕੰਮ ਕਰਨ ਨੂੰ ਤਾਂ ਕਿ ਤੁਹਾਡੇ ਆਪਣੇ ਖਰਚੇ ਦਾ ਤੁਸੀਂ ਖੁਦ ਚੱਕ ਸਕੋ
ਹਾਂਜੀ- ਹਾਂਜੀ, ਉਹ ਤਾਂ ਹੈ ਅੱਜ -ਕੱਲ੍ਹ ਦੇਖੋ ਪੜ੍ਹਨਾ ਲਿਖਣਾ ਬਹੁਤ ਜ਼ਰੂਰੀ ਹੈ ਤੇ ਪੈਸੇ ਕਮਾਉਣੇ ਵੀ ਜ਼ਰੂਰੀ ਹੈ ਤਾਂ ਜੋ ਆਪਾਂ ਆਪਦੇ ਖਰਚੇ ਖੁਦ ਚੱਕ ਸਕੀਏ, ਆਪਾਂ ਕਿਸ ਤੇ ਡਿਪੈਂਡ ਨਾ ਹੋ ਸਕੀਏ
ਹਾਂਜੀ- ਹਾਂਜੀ ਇਹ ਤਾਂ ਗੱਲ ਹੈਗੀ
ਕਿਉਂਕਿ ਅੱਜ -ਕੱਲ ਮੰਗਿਆਈ ਇੰਨੀ ਜ਼ਿਆਦਾ ਕਿ ਕਿਸੇ ਨੂੰ ਕਿਸੇ ਨੂੰ ਦੇਣ ਵਾਸਤੇ ਕੁੱਝ ਹੈ ਹੀ ਨਹੀਂ ਹੈਗਾ
ਇਹ ਤਾਂ ਹੈ ਦੇਖੋ ਹੁਣ ਮੈਂ ਵੀ ਜਿਵੇਂ ਬੈਠੇ ਹੁੰਦੀ ਹਾਂ, ਹੁਣ ਘਰ ਤੇ ਹ ਜੇ ਕਦੀ ਕੋਈ ਸਮਾਨ ਮੰਗਵਾਉਣਾ ਹੁੰਦਾ ਹੈਗਾ ਤੇ ਕਦੇ ਕੱਪੜੇ ਲੈਣੇ ਹੋਏ ਕਦੇ ਕੁਛ ਲੈਣਾ ਹੋਇਆ ਤੇ ਫੇਰ ਮੈਂ ਖੁਦ ਹੀ ਆਪਣਾ ਜਿਹੜਾ ਕਮਾਂਨੀ ਹਾਂ ਤੇ ਮੈਂ ਬਚਾ ਕੇ ਲੈ ਲੈਂਦੀ ਹਾਂ, ਬਲਕਿ ਮੈਂ ਹੁਣੇ ਨਵਾਂ ਉਹ ਹੋਤਾ ਆਪਣਾ ਆਪਣੇੇ ਪੈਸੇ ਕਮਾਏ ਦਾ ਮੇਰੇ ਘਰ ਦੇ ਬੜੇ ਖੁਸ਼ ਸੀਗੇ ਕਹਿੰਦੇ ਚੱਲ ਤੂੰ ਸਹੀ ਕਮਾ ਰਹੀ ਆਪਣਾ ਜੋਗੀ ਦਾ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਫੇਰ ਹਾਂਜੀ ਹਾਂਜੀ ਸ ਸਤਿ ਸ਼੍ਰੀ ਅਕਾਲ ਜੀ